ਹੈਲੋ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਹੈ।
ਬਸ ਵਧੀਆ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ।
ਬਸ ਜੀ ਬ ਬਹੁਤ ਵਧੀਆ, ਮੈਂ ਕਿਹਾ ਇਸ ਟਾਈਮ ਯਾਦ ਕੀਤਾ ਅੱਜ।
ਹਾਂ ਬੜਾ ਚਿਰ ਹੋ ਗਿਆ ਸੀ ਮੈਂ ਕਿਹਿਆ ਫੋਨ ਨੀ ਕੀਤਾ, ਮੈ ਕਿਹਾ ਕਰਾਂ ਇਸ ਟਾਈਮ ਹੀ ਵੇਲ ਮਿਲਿਆ ਸਾਰਾ ਦਿਨ ਤੇ ਐਵੇ ਹੀ ਨਿਕਲ ਜਾਂਦਾ ਹੈ।
ਹਾਂ ਉਹ ਤੇ ਹੈ ਵੀ ਹੁਣ ਅਗਰ ਅੱਛੀ ਤਰਹ ਤਾਂ, ਔ ਹੀ ਵੈਸੇ ਵੀ - ਨਾਲੇ ਹੁਣ ਗੁਰਦੁਆਰੇ ਵੀ ਜਾਣਾ ਪੈਂਦਾ। ਪਾਠ ਸ਼ੁਰੂ ਹੋ ਗਏ ਨਾ ਹੁਣ ਤੇ ਉਹ ਫਿਰ ਟਾਈਮ ਐਵੇਂ ਨਿਕਲ ਜਾਂਦਾ। ਛੇ ਸੱਤ ਵੱਜ ਜਾਂ ਤੇ ਨੇ ਆਉਂਦੇ ਆਉਂਦੇ
ਹਾਂ ਮੈਨੂੰ ਵੀ
ਕਿੰਨੇ ਵੱਜ ਜਾਂਦੇ, ਆਉਂਦੇ ਆਉਂਦੇ।
ਹਾਂ ਉਹ ਫੇਰ ਉਹ ਕੰਮ ਕਰੋ ਆ ਕੇ ਡਿਨਰ ਦੀ ਤਿਆਰੀ ਜੋ ਕੰਮ ਹੁੰਦੇ ਆ ਟਾਔ ਅੱਠ
ਹਾਂਜੀ ਇਹ ਹੀ ਔਹੀ ਥਕਾਵਟ ਵੀ ਹੋ ਜਾਂਦੀ ਹੈ। ਕਰਨਾਲ।
ਹਾਂ, ਫੇਰ ਤੇ ਬੰਦਾ ਕਹਿੰਦਾ ਹੁਣ ਕੋਈ ਕੰਮ ਨੀ। ਬਸ। ਬੱਸ ਮੈਂ ਉਹ ਹੁਣ ਡਿਨਰ ਕਰਕੇ ਹੁਣ ਮੈਂ ਮਿਲਕਸ਼ੇਕ ਬਣਾਇਆ ਸੀ।
ਅੱਛਾ, ਅੱਛਾ, ਅੱਛਾ ਮੈਂ ਵੀ ਹੁਣੇੇ ਬਸ ਰੋਟੀ ਖਾ ਕੇ ਬਸ ਗੋੰਦ ਕਤੀਰੇ ਵਾਲਾ ਦੁੱਧ ਬਣਾਇਆ ਸੀ ਮੈਂ ਤੇ ਬਸ ਬੈਠੀ ਆ ਮੈਂ ਫੋਨ ਕਰ ਨੰਬਰ
ਹੂੰ, ਹਾਂ ਗੋਂਦ ਕਤੀਰੇ ਵਾਲਾ ਦੁੱਧ ਵੀ ਬੜਾ ਸਵਾਦ ਲੱਗਦਾ।
ਹਾਂਜੀ, ਹਾਂ ਇੱਥੇ ਹੈਗੀ ਹੈ ਨਾਲ ਈ ਕਰਿਆਨੇ ਦੀ ਸ਼ੋਪ ਹੈਗੀ ਹੈ, ਉਥੋਂ ਮਿਲ ਜਾਂਦਾ
ਅੱਛਾ, ਅਸੀਂ ਤੇ ਉੱਥੋਂ ਲਿਆਂਦੇ ਹਾਂ ਰਿਵਾੜੀ ਦਾ ਫੇਮਸ ਹੁੰਦਾ ਨਾ
ਅੱਛਾ, ਅੱਛਾ
ਕੋਈ ਜਾਏ ਆਉਂਦਾ ਜਾਂਦਾ ਆਏ ਮੰਗਵਾ ਲਈਦਾ। ਹੋਰ ਕਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ ਦੁੱਧ
ਬਸ ਕੁਛ ਨੀ ਉਹਨੂੰ ਭਿਗੋ ਦਿੰਨੀ ਆ ਮੈਂ ਇੱਕ ਰਾਤ ਵਾਸਤੇ ਵੈਸੇ ਤਾਂ ਚਾਰ ਪੰਜ ਘੰਟਿਆਂ ਚ ਫੁੱਲ ਜਾਂਦੀ ਉਹ ਫਿਲਹਾਲ ਮੈਂ ਤੇ ਰਾਤੀ ਹਾਂ ਰਾਤੀ ਭਿਗੋ ਦੇਨੀ ਆ ਸੱਤ ਅੱਠ ਦਾਨੇ ਉਹਦੇ
ਅੱਛਾ ਸੱਤ ਅੱਠ ਦਾਨੇ ਬੜੇ ਹੋ ਜਾਂਦੇ ਨੇ
ਹਾਂ, ਫੁਲ ਕੇ ਬਹੁਤ ਜ਼ਿਆਦਾ ਹੋ ਜਾਂਦੇ। ਨਾ ਅਸੀਂ ਹੈ ਕਿੰਨੇ ਦੋ ਜਣੇ ਤੇ ਹੈਗੇ ਆ ਹੋਰ ਕੋਈ ਪੀਂਦਾ ਨੀ ਬੱਚਿਆਂ ਨੂੰ ਸਵਾਦ ਨੀ ਲੱਗਦਾ। ਹਾਂ ਤੇ ਬਸ ਫੇਰ ਦੋ ਤਿਨ ਚੇ ਪਾ ਕੇ ਨਾਲ ਠੰਡਾਈ ਪਾ ਕੇ ਮੈਂ ਬਣਾ ਦਿੰਦੀ ਆਂ।
ਹਾਂ, ਸਵਾਦ ਲੱਗਦਾ ਹੋਏਗਾ ਨਾ।
ਬਹੁਤ ਸਵਾਦ,। ਹੋਰ ਸੁਵਾਦ ਲੱਗਦਾ, ਉਹਦੇ ਵਿੱਚ। ਜੋ ਠੰਡਾਈ ਨਾਲ ਵੀ ਸਵਾਦ ਲੱਗਦਾ, ਠੰਡਾਈ ਪਾ ਕੇ ਵੀ ਸਵਾਦ ਲੱਗਦੈ ਤੇ ਉਹ ਵੀ ਰੂਹ ਅਫਜਾ ਪਾ ਕੇ।
ਹਾਂ, ਸਾਡਾ ਵੀ ਨਾ ਖਤਮ ਹੋ ਜਾਂਦਾ, ਮੈਂ ਵੀ ਮੰਗਵਾਵਾਂਗੀ ਇੱਥੋਂ ਕਿੱਥੋਂ, ਤੁਹਾਡੇ ਘਰ ਦੇ ਕੋਲ ਵੀ ਮਿਲ ਜਾਏਗਾ।
ਹਾਂ, ਤੁਸੀਂ ਆਓਗੇ ਮੈਂ ਭਿਜਵਾਦਾਂਗੀ ਤੁਹਾਨੂੰ ਚਾਹੀਦਾ ਹੈ ਤੇ।
ਹਾਂ, ਮੈਨੂੰ ਸਵਾਦ ਲੱਗਦਾ ਗਰਮੀਆਂ ਚ ਨਾ ਜਿਹੜਾ ਠੰਡਕ ਪ
ਹਾਂ, ਹਾਂ ਠੰਡਕ ਪੈਂਦੀ ਹੈ। ਬਹੁਤ ਸਰੀਰ ਵੀ ਸਹੀ ਰ ਹ ਠੰਡਕ ਮਿਲਦੇ ਨਾਲ ਨਾਲੇ ਗਰਮੀ ਚ ਨਾ ਬੜਾ ਸਿਰ ਵੀ ਹੁੰਦਾ ਨਾ, ਜਿਵੇਂ ਚੱਕਰ ਵਗੈਰਾ ਆ ਜਾਂਦੇ ਨੇ। ਡੀਹਾਈਡ੍ਰੇਸ਼ਨ। ਸਤਾਨਤ ਤੇਰੇ ਨਾਲ ਸਹੀ ਰਹਿੰਦਾ।
ਹਾਂ, ਉਗੂਨ ਤੇ ਵੈਸੇ ਵੀ ਕਹਿੰਦੇ ਆਂ, ਹਡੀੀਆਂਟੀਆਂ ਵਾਸਤੇ।
ਹਾਂ। ਰੁਟੀਆਂ ਵਾਸਤੇ ਵੀ ਬੜੀ ਵਧੀਆ ਆਉਂਦੀ ਹੈ, ਤੇ ਮੈਂ ਮੈਂ ਤੇ ਦੋ ਤਿੰਨ ਵਾਰ ਦਿਨ ਚ ਪੀ ਲੈਂਦੀ ਆਂ, ਮੈਂ ਉਵੇਂ ਵੀ ਬਣਾ ਲੈਂਦੀ ਹਾਂ। ਅਹ ਜਿਵੇਂ ਗੋਂਦ ਕਤੀਰਾ ਹੋ ਗਿਆ।
ਹਮ
ਤੇ ਨਾਲ, ਉਹ ਜਿਹੜੇ ਉਹਦੇ ਚੀਆ ਸੀਡਸ ਹੁੰਦੇ ਨੇ।
ਹਾਂ, ਚੀਆ ਸੀਟਸ ਵੀ ਅੱਛੇ ਹੁੰਦੇ ਨੇ ਕਹਿੰਦੇ ਨੇ।
ਫੇਰ ਹੋਰ ਦਿੰਦੀ ਆ ਮੈਂ। ਤੇ ਇਹ ਦੋ ਚੀਜ਼ਾਂ। ਫਿਰ ਫਰੂਟਸ ਲੈਦੀ ਹਾਂ ਮੈਂ। ਜਿੰਨੇ ਫਰੂਟਸ ਪਏ ਹੋਏ, ਲੈਦੀ ਹਾਂ ਮੈਂ ਬਾਜ਼ਾਰੋਂ ਜਿਵੇਂ ਮੈਂਗੋ ਹੋ ਗਿਆ ਐਪ ਲ ਹੋ ਗਿਆ ਔਰ ਆਪ ਆਪਣਾ ਅਨਾਰ ਹੋ ਗਿਆ, ਤੇ ਹੋਰ ਜਿੰਨੇ ਵੀ ਮਾਰਕੀਟ ਡਰੈਗਨ ਫਰੂਟ ਹੋ ਗਿਆ, ਜਿੰਨੇ ਵੀ ਮਾਰਕੀਟ ਟਾਈਮ ਗ੍ਰੇਪਸ ਹੋ ਗਏ, ਜੋ ਜੋ ਦਿਖਦਾ ਮੈਂ ਸਾਰੇ ਫਰੂਟਸ ਲੈਨੀਂ ਹਾਂ।
ਅੱਛਾ!
ਹਾਂ, ਤੇ ਉਹ ਸਾਰੇ ਮਿਕਸ ਕਰਕੇ, ਨਾਲ ਉਹਦੇ ਵਿੱਚ ਮਿੱਠਾ ਪਾ ਕੇ, ਉਹ ਵਾਲਾ
ਹਮ।
ਹਾਂ ਮਿੱਠਾ ਪਾ ਕੇ, ਫਿਰ ਪਾਣੀ ਪਾ ਦਿੱਨੀ ਆਂ ਠੰਡਾ ਪਾਣੀ। ਥੋੜਾ ਜਿਹਾ, ਜ਼ਿਆਦਾ ਨਹੀਂ। ਮਤਲਬ ਉਹਦੇ, ਉਹਦੇ ਹਿਸਾਬ ਨਾਲ ਹੀ। ਠੀਕ, ਠੀਕ ਪਾਣੀ ਪਾ ਕੇ। ਉਹਨੂੰ ਪੀ ਖਾਓ, ਆਰਾਮ ਨਾਲ ਬੜਾ ਸਵਾਦ ਲੱਗਦਾ। ਮਾਨਾ ਹੈ ਜਮਾਨ ਖ ਲੋ ਉਹਨੂੰ ਅਗਲੇ ਦਿਨ ਖਾ ਲੋ ਹਾਂ ਬੜਾ ਸਵਾਦ ਬਣਦਾ
ਖ਼ਾ ਗੇ
ਹਾਂ ਬਣਾ ਕੇ ਦੇਖਣਾ ਬਹੁਤ ਸਵਾਦ ਲੱਗਦਾ ਹੈ ਇਹ ਖਾ ਲੈਂਦੇ ਨੇ ਬੱਚੇ ਖੁਸ਼ ਹੋ ਕੇ ਕੇ ਵੈਸੇ ਦੂਧ ਵਗੈਰਾ ਨਹੀਂ ਪੀਂਦੇ ਗੋਂਦਕਤੀਰੇ ਵਾਲਾ ਏਦਾਂ ਖਾ ਲੈਂਦੇ ਨੇ ਫਰੂਟਸ ਹੁੰਦੇ ਨੇ ਨਾ ਓ ਸਾਰੇ ਵਿੱਚ ਉਹਨਾਂ ਦੇ ਮਤਲਬ ਤੇ ਫਰੂਟਸ ਪਾਂ ਦੇਣੀ ਹੈ ਫਰੁਟ ਵਗੈਰਾ ਖੁਸ਼ ਹੋ ਕੇ ਖਾ ਲੈਂਦੇ ਨੇ। ਹਾਂ।
ਹਾਂ ਇਹ ਤੇ ਫਾਇਦੇ ਵਾਲੀ ਚੀਜ਼ ਹੈਗੀ ਇਸ ਚ ਵਧੀਆ ਸਗੋਂ।
ਖੰਡ ਵੀ ਭੁਰਾ ਖੰਡ ਪਾ ਦੋ ਵਿੱਚ ਆਪਣੇ ਹਿਸਾਬ ਨਾਲ ਜਿੰਨਾ ਤੁਸੀਂ ਮਿੱਠਾ ਖਾਂਦੇ ਹੋ। ਬੋਹੁਤ ਵਦੀਆ ਹਾਂ ਹੈਲਦੀ ਵੀ ਹੈਗਾ। ਹੈਲਥੀ ਵੀ ਹੈਗਾ ਹੈ ਨਾਲੇ ਗਰਮੀਆਂ ਵਾਸਤੇ ਤਾਂ ਹੈ ਹੀ ਵਧੀਆ।
ਹਾਂ ਓ ਤੇ।
ਹੋਰ ਸੁਣਾਓ ਕੀ ਕਰਦੇ ਪਏ ਓ। ਛੇ।
ਬਸ ਕੁਛ ਨੀ ਮੈਂ ਹੁਣ ਸ ਕਹਿੰਦੀ ਪਈ ਸੀ ਬੱਚਿਆਂ ਨੂੰ ਹੁਣ ਸੋਵੋ ਫੋਨ ਫੁਨ ਬੰਦ ਕਰੋ। ਕਰੋ ਹੁਣ ਟਾਈਮ ਹੋ ਗਿਆ ਹੈ। ਸੋਂਦੇ ਲੇਟ ਨੇ ਬੜੀ। ਮੈਂ ਕਿਹਾ ਹੁਣ ਦੁ ਦੁੱਧ ਪੀਓ ਤੇ ਸੋਵੋ ਹੁਣ ਸੋਣਾ ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੈ।
ਹਾਂ ਸੌਣਾ ਤੇ ਆਪਣੀ ਮਰਜ਼ੀ ਨਾਲ ਹੀ ਏ ਬੱਚਿਆਂ ਨੇ।
ਹਾਂ।
ਹਮ। ਹੋਰ। ਤੁਹਾਡੇ ਘਰ ਹੁਣੇ ਪਿੱਛੇ ਮਹਿਮਾਨ ਆਏ ਸੀ।
ਹਾਂ ਮਹਿਮਾਨ ਤੇ ਸਾਡੇ ਘਰ ਆ ਆਉਂਦੇ ਹੀ ਰਹਿੰਦੇ ਨੇ ਉਹ ਹ ਹ। ਮਹਿਮਾਨ ਬਹੁਤ ਆਉਂਦੇ ਨੇ ਸਾਡੇ ਘਰ ਇੱਕ ਆਉਂਦਾ ਦੂਸਰਾ ਆਉਂਦਾ ਇੱਕ ਜਾਂਦਾ ਦੂਸਰਾ ਆ ਜਾਂਦਾ ਹ-ਹ-ਹ ਹਾਂ, ਹਾਂ ਦਿਲ ਕਹਿ ਰਹਿੰਦਾ ਏ। ਟੈਮ ਪਾਸ ਹੋ ਜਾਂਦਾ ਸਾਡਾ
ਹੋਰ ਕਾਕਾ ਠੀਕ ਐ
ਹਾਂ, ਕਾਕਾ ਠੀਕ ਹੈ ਹੋਰ ਮੈਂ ਸੋਚ ਰਹੀ ਸੀ ਕੱਲ ਸ਼ੋਪਿੰਗ ਤੇ ਚਲੀਏ ਗਰਮੀਆਂ ਦੇ ਨਾ ਖਰਾ ਖ਼ਰਾਬ ਹੋ ਗਈਆਂ ਟੀ- ਸ਼ਰਟਾਂ ਨਾ ਪੁਰਾ ਪਿਛਲੇ ਸਾਲ ਦੀਆਂ ਸੀ ਤੇ ਮੈਂ ਕਿਹਾ ਚਲੋ ਐਤਕੀ ਨਵੀਆਂ ਲਈਏ ਟੀ- ਸ਼ਰਟਾਂ ਹੀ ਪੈਂਦੀਆਂ ਗਰਮੀ ਚ
ਹਾਂ ਗਰਮੀਆਂ ਤੇ ਆ ਗਈਆਂ ਹੁਣ ਸੂਟ ਵੀ ਚਾਹੀਦੇ ਨੇ।
ਵੀ ਚਾਹੀਦੇ ਨੇ ਪਰ ਘਰ ਸੂਟ ਪੇ
ਹਾਂ ਟੀ- ਸ਼ਰਟ ਹਾਂ ਹਾਂ ਟੀ- ਸ਼ਰਟਸ ਮੈਂ ਵੀ ਲਿਆ ਮੈਂ ਵੀ ਸੋਚ ਪੀ ਸੀ ਤੁਹਾਨੂੰ ਕਵਾਂਗੀ
ਹਾਂ, ਪਿਛਲੀ ਵਾਰੀ ਗਏ ਸੀ ਨਾ ਅਸੀਂ
ਹਾਂ, ਉੱਥੇ ਬੜੀ ਅੱਛੀ ਨਿਕਲੀਆਂ ਸੀ ਹਾਂ ਮੇਰੀ ਆਪ ਬੜੀ ਵਧੀਆ ਨਿਕ ਪੁੱਕਲੀਆਂ
ਮੈਂ ਕਿਹਾ ਹਾਂ ਤੇ ਹੁਣ ਮੈਂ ਕਿਹਾ ਚਲੋ ਹੁਣ ਸਾਲ ਹੁਣ ਸਾਲ ਹੋ ਗਿਆ। ਪਾਂਦੇ ਆ ਤੇ ਉਹਨੂੰ ਥੋੜੇ ਹੋ ਗਏ ਨੇ ਕਲਰ ਫੇਡ ਨਵੀਆਂ ਲੈ ਕੇ ਆਂਦੇ ਆ ਦੱਸਦੇ ਨਾ ਫਿਰ ਤੁਸੀਂ ਜਦੋਂ ਫਰੀ ਹੋ। ਕਦੋਂ ਫਰੀ ਹੋਵੋਗੇ?
ਸੋਨਾ ਸੀ।
ਹੂੰ,
ਪਤਾ ਨੀ ਹੁਣ ਇਸ ਵਾਰ ਹੋਏ ਨਾ ਹੋਏ, ਓਦਾਂ ਦਾ ਕੱਪੜਾ।
ਨਹੀਂ ਉੱਥੇ ਜਾਵਾਂਗੇ ਤੇ ਪਤਾ ਲੱਗੇਗਾ। ਮਿਲ ਜਾਏਗਾ।
ਹਾਂਜੀ, ਚਲ ਚੱਲਾਂਗੇ ਤੇ ਉੱਥੇ ਨਵੀਂ- ਨਵੀਂ ਦੁ ਦੁਕਾਨ ਵੀ ਖੁੱਲ੍ਹੀ ਹੈ ਇੱਕ ਓਧਰੀ ਜਿੱਥੋਂ ਲਿਤੇ ਸੀ ਨਾ ਉਹਦੇ ਨਾਲ ਹੀ ਇੱਕ ਨਵੀਂ ਸੂਟਾਂ ਦੀ ਦੁਕਾਨ ਖੁੱਲ੍ਹੀ ਏ ਮਤਲਬ ਫੈਂਨਸੀ ਸੂਟ ਫੈਨਸੀ ਨੀ ਹੈਗੇ ਉਹਦੇ ਕੋੱਲ ਠੀਕ ਠੀਕ ਮੈਂ ਕਰ ਪਾਨ ਵਾਲੇ ਨੇ ਜਿਵੇਂ ਕੋਟ ਸ਼ਰਟ ਹੋ ਗਏ ਔਰ ਲੂਜ ਵਾਲੇ ਜਿਹੜੇ ਚਲਦੇ ਨੀ ਓਵਰਸਾਈਜ਼ ਵਾਲੇ ਸੂਟ ਉਹ ਹੋ ਗਏ ਆ ਪਲਾਊਜ਼ੋ ਹੋ ਗਏ ਕੁਟੀਆ ਹੋ ਕੇ ਇਹ ਸਭ ਚੀਜ਼ਾਂ ਉਜਲ
ਠੀਕ ਦੇਖ ਲਾਂਗੇ ਪਸੰਦ ਆ ਗਏ ਕੋਈ ਤ ਲੈ ਵਾਂਗ ਇੱਕ ਦੋ ਕੁੜਤ ਕਿਵੇਂ ਲੈਵਾਂਗੇ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਹੀ ਆਵਾਂਗੀ ਪਿਛਲੀ ਵਾਰੀ ਗਈ ਸੀ ਨਾ ਤੇ ਮੈਨੂੰ ਅੱਛਾ ਮਿਲ ਗਿਆ ਸੀ ਕੱਪੜਾ
ਹਾਂ ਕੱਪੜਾ ਤੇ
ਆਪਣੀ ਹੁੰਦੀ ਹੈ ਨਾ ਚੋਇਸ ਪਿੱਛੇ ਆਈ ਤੁਹਾਡੀ
ਹਾਂ ਤੁਹਾਡੀ ਵੀ ਚੋਇਸ ਵਧੀਆ ਹੈਗੀ ਹੈ
ਮੈਂ ਕਿਹਾ ਚਲੋ ਇਥੇ ਜਾਓ ਨਾ ਜਰਾ ਇੱਕ ਦੂਜੇ ਨੂੰ
ਹਾਂ ਪਤਾ ਲੱਗ ਰਸਾਲਾ ਨਾਲ ਹੀ ਹੁੰਦਾ ਇਕੱਲੇ ਜਾਓ ਕੁਝ ਪਤਾ ਨਹੀਂ ਲੱਗਦਾ ਨਾਲ ਹੀ ਬੰਦਾ ਹੋਏ ਨਾ ਦੱਸਣ ਵਾਲਾ ਤੇ ਵਧੀਆ ਕੱਪੜਾ ਖਰੀਦਿਆ ਜਾਂਦਾ
ਹਾਂ ਹੋਰ ਮੈਂ ਕਿ
ਸ਼ੁਰੂ ਤੋਂ ਇਕੱਠੇ ਹੀ ਆ ਤੇ ਦੋਨਾਂ ਨੂੰ ਹੈਗਾ ਕਿ ਹਾਂ
ਹਾਂ ਹਾਂ ਮੈਂ ਤੇ ਬੱਚਿਆਂ ਦੇ ਵੀ ਲਿਆਣਾ ਕੈਪਰੀ ਕੋਪਰੀਆਂ ਲਿਆਣੀਆਂ ਬੱਚਿਆਂ ਦੀ ਕੈਪਰੀ ਵੀ ਦੇਖਣੀਆਂ ਨੇ
ਹਾਂ ਉਥੇ ਹੀ ਸਭ ਕੁਝ ਹੈਗਾ ਸਾਨੂੰ ਹੈਗਾ ਪਜਾਮੇ
ਬੱਚੇ ਕਹਿੰਦੇ ਸੀ ਕੈਪਰੀ ਆ ਲਿਆ ਦੋ ਵੀ ਬੜੀ ਲੱਗਦੀ
ਹਾਂ ਮੈਂ ਵੀ ਨਿਕਰ ਲਿਆਣੀ ਹੈ
ਪੈਂਟ ਕਹਿੰਦੇ ਵੈਸੀ ਮੈਂ ਕਿਹਾ ਚੱਲ ਦੇਖਾਂਗੀ ਮੈਂ ਵੀ ਲੈਵਾਂਗੀ ਟੀ ਸ਼ਰਟਾਂ ਹਾਫ ਪੈਂਟ ਵੀ ਲੈਵਾਂਗੀ ਬੱਚਿਆਂ ਦੀ ਇਹ ਹੁਣ ਵੇਖ ਲਾਂਗੇ ਸੋਕ ਸੂਕਸ ਵੀ ਬੱਚਿਆ ਦੀ ਲਿਆਣ ਵਾਲਿਆਂ ਨੇ ਸੋਖਸ ਤੇ ਜਿੰਨੀਆਂ ਲੈ ਉਓਨੀਆਂ ਹੀ ਘੱਟ ਨੇ ਗੁੰਮੀ ਹੀ ਹੋ ਜਾਂਦੀ ਹੈ। ਇੱਕ ਪੈਰ ਪਿਆ ਰਹਿ ਜਾਂਦਾ ਇੱਕ ਪੈਰ ਗਵਾਚ ਜਾਂਦਾ ਪਤਾ ਨੀ ਕੀ ਇਹ ਚੱਕ ਇਹ ਮੇਰੇ ਤੇ ਸੰਭਾਲ ਹੀ ਨੀ ਰੱਖਦੇ ਇੱਕ ਪੈਰ ਪਿਆ ਹੋਏਗਾ ਇੱਕ ਪੈਰ ਹੋਏਗਾ ਹੀ ਨੀ ਜਰਾਬਾਂ ਐਵੇਂ ਖਰਾ ਨਵੀਂ ਨਵੀਂ ਜਰਾਬਾਂ ਮੇਰੇ ਤੇ ਜੋੜੇ ਖ਼ਰਾਬ ਹੋ ਜਾਂਦੇ ਨੇ ਕਿੰਨੇ ਈ ਲਿਆਨੀ ਆ ਜਦੋਂ ਜਾਂਨੀ ਹਾਂ ਮੌਲ ਚ ਦੋ ਪੈਕੇਟ ਲਿਆਨੀ ਆ ਤਿੰਨ ਦਾ ਪੈਕੇਟ ਹੁੰਦਾ ਨਾ, ਤਿੰਨ ਤਿੰਨ ਦਾ ਪੇਅਰ ਹੁੰਦਾ ਇੱਕ ਪੈਕੇਟ ਵਿਚ ਹਾਂ ਹਾਂ
ਹਮ ਹਮ ਕੱਲ ਚੱਲਾਂਗੇ
ਹਾਂ ਤੁਸੀਂ ਦੱਸ ਦੇ ਨਾ ਮੈਨੂੰ ਮੈਂ ਆਜ ਹਾਂ ਠੀਕ ਹੈ ਠੀਕ ਹੈ ਦੱਸ ਦੇਣਾ ਫਿਰ ਠੀਕ ਹੈ ਜੀ ਸਸ ਸ੍ਰੀ ਕਾਲ